ਹੈਲੋ, ਹੈਲੋ ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ ਭਰਜਾਈ ਜੀ ਕੀ ਹਾਲ ਚਾਲ ਨੇ।
ਹਾਂਜੀ, ਠੀਕ ਹੈ ਤੁਸੀਂ ਸੁਣਾਓ।
ਬਸ ਜੀ ਵਧੀਆ ਤੁਸੀਂ ਸੁਣਾਓ ਹੋਰ ਸਭ ਘਰੇ ਠੀਕ, ਵੀਰ ਜੀ ਤੇ
ਹਾਂ ਸ਼ੁਕਰ ਹੈ ਪਰਮਾਤਮਾ ਦਾ ਸਭ
ਸੁਕਰ ਹੀ ਚਾਹੀਦਾ ਬਸ ਬਾਬਾ ਨਾਨਕ ਦਾ, ਹਾਂਜੀ ਬਾਬਾ ਹਾਂਜੀ-ਹਾਂਜੀ ਸਭ ਵਧੀਆ ਜੀ, ਤੁਸੀਂ ਸੁਣਾਓ ਕਿੱਦਾਂ ਯਾਦ ਕੀਤਾ ਅੱਜ।
ਬਸ ਵੇਖ ਲੋੋ, ਮੈਂ ਯਾਦ ਕੀਤਾ ਮੈਂ ਕਿਹਾ ਰ ਰੱਖੜੀ ਆਣ ਡਈ ਤੇ ਆਪਣੀ ਸੀਟ ਸੂਟ ਬੁੱਕ ਕਰਾ ਲੋ ਫਿਰ ਮਿਲਦੀ ਨੀ ਹੁੰਦੀ।
ਅੱਛਾ-ਅੱਛਾ, ਸੀਟਾਂ ਬੁੱਕ ਕਰਾ ਲਈ ਏ, ਅੱਛਾ।
ਹੁਣ ਅੱਜ-ਕੱਲ ਤਾਂ ਤਤਕਾਲ ਚ ਵੀ ਨਹੀ ਮਿਲਦੀਆਂ ਸੀਟਾਂ।
ਨਈ-ਨਈ ਤਾਂ ਹੁਣ ਅਸੀਂ ਛੁੱਟੀਆਂ ਚ ਆਏ ਆ ਹੁਣ ਰੱਖੜੀ ਹੁਣ ਸੁੁੱਖਾਂ ਨਾਲ ਤੁਸੀਂ ਆਓ ਨਾ ਇੱਥੇ ਆਓ ਤੁਸੀਂ ਸਭ ਬੱਚਿਆਂ ਨੂੰ ਲੈ ਕੇ।
ਤੈਨੂੰ ਨਮਸਤੇ ਤੁਸੀਂ ਆਏ ਮੇਰੇ ਕੋਲ ਤਾਂ ਬੈਠੇ ਹੀ ਨੀ ਤੁਸੀਂ ਬਿਲਕੁਲ।
ਉਹ ਤਾਂ ਤੁਹਾਨੂੰ ਪਤਾ ਹੀ ਹੈ ਹੁਣ ਅੱਜ-ਕੱਲ ਤੁਹਾਡੇ ਨਾਲ ਵਰਕਿੰਗ ਆ ਤੁਸੀਂ ਵੀ ਨਾਲੇ ਫਿਰ ਚਾਰ ਛੁੱਟੀਆਂ ਬੋਲਿਆ ਗਿਆ ਸੀ ਬੱਚਿਆਂ ਦੀਆਂ ਹੁਣ ਸਾਰੀ ਛੁਟੀਆਂ ਤਾਂ ਐਵੇਂ ਹੀ ਨਿਕਲ ਗਈਆ ਸੀ ਭਾਬੀ ਨਹੀ ਤਾਂ ਆ ਹੀ ਜਾਣਾ ਸੀ। ਅਸੀਂ ਰਹਿਣ ਵਾਸਤੇ ਹੁਣ ਮੈਂ ਚਾਰ ਹਾਂਜੀ।
ਫਿਰੇ ਵੀ ਨੀ ਹੋਏ ਤੇ ਪੂਰੀਆਂ ਚੀਜ਼ਾਂ ਨੀ ਵੇਖੀਆਂ ਅੰਬਰਸਰ ਦੀਆਂ
ਨਹੀਂ ਨਹੀਂ ਤੋ ਵੇਖਾਂਗੇ ਕਿਉਂ ਨੀ ਵੇਖਾਂਗੇ ਅੱਗੇ ਆਣਾ ਹੀ ਆ ਤੁਹਾਡੀ ਇੱਕ ਵਾਰੀ ਥੋੜਾ ਨਾ ਹੈਗਾ-
ਹਾਂ ਹਾਂ ਨਹੀਂ ਕੋਈ ਨੀ ਤੁਸੀਂ ਬਣਾਓ ਪ੍ਰੋਗਰਾਮ।
ਨਹੀਂ ਬਣਾ ਤਾਂ ਲੈਂਦੀ ਪ੍ਰੋਗਰਾਮ ਤੁਹਾਨੂੰ ਪਤਾ ਹੀ ਆ, ਇੱਥੇ ਇਹਦੀ ਭੂਆ ਆਂਦੀ ਏ। ਤੋ ਭੂਆ ਵੀ ਆਂਦੀ ਏ। ਤਾਂ ਫਿਰ ਉਹੀ ਨਾ ਫੇਰ ਉੱਖ ਔਖਿਆਈ ਹੋ ਜਾਂਦੀ ਏ, ਕਾਕਾ ਤੁਹਾਨੂੰ ਪਤਾ ਆਏਗਾ ਨੀ ਇਸ ਚੜ੍ਹੀ ਹੈਗੀ।
ਛੁੱਟੀ ਮਿਲਦੀ ਨੀ ਇੱਕ ਰੱਖੜੀ ਹੈਗੀ ਇੱਕ ਦਿਨ ਦੀ ਛੁੱਟੀ ਆਂਦੀ ਏ ਹੈ ਨਾ। ਪਹਿਲੇ ਬੱਚੇ ਛੋਟੇ ਸੀ ਏਹੋ ਨੀ ਨਿਕਲ ਜਾਂਦੇ ਸੀ ਹੁਣ ਬੱਚੇ ਹੋ ਗਏ ਨੇ ਵੱਡੇ ਹੁਣ ਕੋਲਜਾਂ ਦੀ ਕਿੱਥੇ ਛੁੱਟੀ ਹੋਣ ਲੱਗੀ ਏ। ਤੋਂ ਫਿਰ ਓਨਾ ਦੀ ਕਦੋਂ ਜਾਂਦੀ ਏ ਇੱਥੇ ਫੇਰ ਬੰਧਨੀ ਹੈ ਭੈਣ ਭਰਾ ਨੇ ਵੀ ਆਪਸ ਵਿੱਚ ਤੇ ਮੈਂ ਥੋੜੀ ਸੀ ਵੀਰ ਜੀ ਆ ਜਾਣ ਇਸ ਵਾਰੀ ਤੁਸੀਂ ਆ ਜਾਓ ਰੱਖੜੀ ਤੇ ਨਾਲ ਈ।
ਹਾਂਜੀ ਬਸ ਏਦਾਂ ਈ ਆ ਨਾ ਫਿਰ।
ਨਹੀਂ ਤੇ ਬਣਾ ਲੋ ਪ੍ਰੋਗਰਾਮ ਕੋਈ ਨੀ ਮੈਂ ਅੱਗੇ ਪ ਟੀਕੇ ਤੇ ਮੈਂ ਵੇਖ ਲਾਂਗੀ। ਕਿ ਤੋਹਾਰ ਹੀ ਹੈਗੇ ਨੇ ਸਾਰੇ ਹੁਨ। ਅੱਗੇ ਰੱਖੜੀ ਤੋਂ ਬਾਅਦ ਜਨਮ ਅਸ਼ਟਮੀ ਹੈ ਫਿਰ ਹਾਂ।
ਅਂਦਾ ਨਾ ਮਤਲਬ ਕਿ ਨਾ ਰੱਖੜੀ ਤੇ ਵੀ ਛੁੱਟੀ ਨੀ ਹੈਗੀ ਨਾ।
ਅੱਛਾ-ਅੱਛਾ ਨਹੀਂ ਘੱਟੋ ਘੱਟ ਇੱਕ ਦੋ ਛੁੱਟੀ ਤਾਂ ਦੇਣੀ ਚਾਈਦੀ ਆ ਫਿਰ ਸਭ ਦੇ ਤਹਾਰ ਸਭ ਨੇ ਬੰ ਬੰਧਨ ਜਾਣਾ ਹੀ ਹੁੰਦਾ ਭੈਣ ਭਰਾ ਦਾ ਸੁੱਖ ਨਾਲ ਤਿਹਾਰ ਹੈ।
ਮੈਂ ਇ ਸੋਚ ਸੋਚ ਰਹੀ ਸੀ। ਮੈਂ ਕਿਹਾ ਚਲੋ ਤੁਸੀਂ ਆ ਜਾਂਦੇ।
ਨਹੀਂ ਅਸੀਂ ਫਿਰ ਤੁਆਨੂੰ ਪਤਾ ਪਤਾ ਹੀ ਹੁਣ ਔਖੇ ਆਈ ਬੱਚਿਆਂ ਦੀ ਹੈ ਕਿ ਬੱਚਿਆਂ ਨੇ ਵੀ ਇੱਥੇ ਰਗੜੀ ਬੰਦਣੀ ਬੰਦਣੀਏ। ਔਰ ਫਿਰ ਮੈਂ ਇਹਨੂੰ ਲੈ ਵੀ ਆਵਾਂ ਕੁੜੀ ਨੂੰ ਤੇ ਫਿਰ ਮੁੰਡਾ ਰਹਿ ਜਾਊ। ਤੁਹਾਨੂੰ ਪਤਾ ਹੀ ਏ ਭੂਆ ਵੀ ਆਣੀ ਏ, ਤੇ ਮੈਂ ਕੈਅ ਰਹੀ ਸੀ। ਹੁਣ ਮੈਂ ਵੇਹਲੀ ਆਈ ਸੀ ਤੁਹਾਨੂੰ ਇੱਕ ਵਾਰੀ ਛੁੱ ਟੀਆਂ ਚ ਹੁਣ ਤੁਸੀਂ ਆ ਜਾਂਦੇ ਬਸ-ਬਸ। ਏਹੀ ਗੱਲ ਨਾ ਹੁਣ ਅੱਗੇ ਆ ਪਤਾ ਕਿ ਆ ਵੀ ਤੁਆਨੂੰ ਪਤਾ ਮੇਰਾ ਆਪਣਾ ਬੂਟੀ ਕ ਹੈਗਾ ਹੁਣ ਤਿਉਹਾਰ ਆ ਰਹੇ ਨੇ ਸਾਰੇ। ਸਾਰੇ ਤਿਉਹਾਰ ਆਉਣ ਲੱਗੇ ਨੇ ਜਨਮ ਅਟ ਛਵੀ, ਕਰਵਾਚੌਥ, ਦੀਵਾਲੀ ਆਏਂ ਨਾ ਫਿਰ ਸਾਰੇ ਹੋਈ ਅਕ ਘੱਟੋ-ਘੱਟ ਸਾਰੇ ਇਕੱਠੇ ਹੋ ਗਏ ਨੇ ਸਾਡੇ ਤੋਹਾਰ।
ਸ਼ੁਰੂ ਹੋ ਜਾਣੇ ਕਿ ਹੁਣ ਤਿਉਹਾਂਰਾਂ ਦਾ ਹੀ ਅੱਗੇ ਮਹੀਨੇ ਹੈਗਾ।
ਹਾਂਜੀ, ਹਾਂਜੀ ਬਸ ਹੁਣ ਸਾਰੇ ਹੋਣਗੇ ਨਰਾਤੇ ਬਸ ਇਹ ਕਰਕੇ ਰਾਦ ਆ ਜਾਣਗੇ ਵਿਚ ਬਸ ਐਂ ਪਤਾ ਨੀ ਚੱਲਦਾ ਫਿਰ ਦੋ ਚਾਰ ਮਹੀਨੇ ਏਦਾਂ ਹੀ ਨਿਕਲ ਜਾਂਦੇ ਨੇ ਤੁਹਾਨੂੰ ਪਤਾ ਘਰੋਂ ਨਿਕਲਣਾ ਨੀ ਹੁੰਦਾ ਫਿਰ। ਹੂੰ, ਫੇਰ ਜਾ ਕੇ ਕਿਤੇ ਦਸੰਬਰ ਚ ਈ ਛੁੱਟੀਆਂ ਆਉਂਦੀਆ ਨੇ ਬੱਚਿਆਂ ਦੀਆਂ ਫੇਰ ਤੁਹਾਨੂੰ ਪਤਾ ਈ ਏ।
ਹਾਂਜੀ ਅੱਜ-ਕੱਲ ਓਹੀ ਹੋ ਗਿਆ ਨਾ ਅੱਜ-ਕੱਲ ਪੜ੍ਹਾਈਆਂ ਬਿਜਨਸ ਇਹ ਇਨਾਂ 'ਚ ਬੜਾ ਨਾ ਬੰਦੇ ਅੱਜ-ਕੱਲ੍ਹ ਖੁੱਬ ਗਏ ਬਿਜੀ ਹੋ ਗਏ ਬੜੇ।
ਟੈਮ ਸਬ ਕੋਲ ਹੈ ਈ ਨੀ ਹੁਣ ਭਾਬੀ ਟਾਈਮ ਨੀ ਹੈਗੇ ਕਿਸੇ ਕੋਲ ਵੀ।
ਪਹਿਲੇ ਬੜੀ ਰੌਣਕ ਹੁੰਦੀ ਹੀ ਤਿਉਹਾਰ ਆਂਦਾ
ਤੋਆਰਾ ਤੇ ਰੌਣਕ ਹੁੰਦੀ ਸੀ। ਹੁਣ ਫਿਰ ਰੌਣਕ ਹੈਗੀ ਆ ਤੁਸੀਂ ਮਾਰਕੀਟ ਇੱਕ ਹੁਣ ਬਾਜ਼ਾਰ ਵਿਚ ਹੋਰ ਹੁਣ ਥੋੜ੍ਹੀ ਨਾ ਲੱਗਦੀ ਜਿੱਦਾਂ ਪੇਲੈ ਹੁੰਦੀ ਸੀ। ਸਭ ਕੁਂ ਓਨਲਾਈਨ ਸ਼ੋਪਿੰਗ ਹੋ ਜਾਂਦੀ ਏ। ਸਾਰੇ ਔਨਲਾਈਨ ਸ਼ੋਪਿੰਗਾਂ ਹੋਣ ਲੱਗ ਗਈਆਂ ਨੇ ਹੁਣ।
ਹਾਂ, ਕੁਛ ਔਨਲਾਈਨ ਵੀ ਸ਼ੋਪਿੰਗ ਹੋਣ ਲੱਗ ਗਈ, ਨਾਲੇ ਔਨਲਾਈਨ ਮਤਲਬ ਕਿ ਨਾ ਸਸ ਤੀ ਚੀਜ਼ਾਂ ਵੀ ਦੇਣ ਲੱਗ ਗਏ ਨੇ ਨਾ, ਕੋਈ ਵਿੱਚੋ ਓਫਰ ਆ ਜਾਂਦੇ ਆ ਕੋਈ ਕੁਛ
ਹਮ, ਬਸ- ਬਸ- ਬਸ ਪਹਿਲੇ ਰੱਖੜੀ ਲੈਣ ਜਾਣਾ ਕਿੰਨਾ ਕਰੇਜ ਹੁੰਦਾ ਸੀ ਆਪਾਂ ਨੂੰ, ਖਰੀਦਣ ਜਾਣਾ ਰੱਖੜ ੜੀ ਹੈ ਬੜਾ, ਬੜੀ ਹੁੰਦੀ ਸੀ, ਸਾਡੇ ਆਪਣੇ ਹਨ ਤਾਨੂੰ ਪਤਾ ਹੀ ਛੋਟਾ ਭਰਾ ਕੰਮ ਕਰਦਾ ਸੀ। ਵੇਖਦੇ ਸੀ ਤੁਸੀ ਸਾਈਡਾਂ ਤੇ ਬਹਿ ਕੇ ਪੈਕਿੰਗ ਕਰਨੀ ਰੱਖੜੀਆਂ ਦੀ, ਕਿੰਨਾ ਉਸ ਸਮੇਂ ਉਹ ਰੌਣਕ ਹੁੰਦੀ ਸੀ ਮਾਰਕੀਟਾਂ 'ਚ, ਹੁਨ ਤਾਂ ਕੁਛ ਵੀ ਨੀ ਹੈਗਾ
ਹੁਣ ਹੈ ਹੀ ਨੀ, ਨਾਂ ਦੇ ਤਿਹਾਰ ਰਹਿ ਗਏ ਨੇ ਬਸ
ਨਾ ਦੇ ਤਿਹਾਰ ਰਹਿ ਗਏ ਨੇ ਬਸ, ਉਹੀ ਹੈ, ਹੁਣ ਨੀ। ਨਾ- ਨਾ ਹੁਣ ਕੁਛ ਨੀ, ਹੁਣ ਤਾਂ ਬਸ ਹੈਗੀ ਨਾ ਦੀ ਤਿਹਾਰ ਰਹਿ ਗਏ ਨੇ। ਬਸ ਦੇਖ ਦਿਖਾਵਾ ਫੋਨਾ 'ਚ ਹੈਗਾ।
ਬਸ- ਬਸ- ਬਸ ਅੱਗੇ ਦੀਵਾਲੀ ਹੁੰਦੀ ਸੀ, ਦੀਵਾਲੀ ਦੇ ਪਟਾਕੇ ਚਲਾ ਮਿਠਾਈ ਲਿਆ, ਅੱਜ- ਕੱਲ ਕੁਛ ਵੀ
ਹੁਣ ਮਿਠਾਈਆਂ ਕੋਈ ਦੇ ਕੇ ਰਾਜੀ ਹੀ ਨਹੀ ਹੈਗਾ ਦੀਵਾਲੀ ਤੇ, ਹੁਣ ਕੀ ਦਿੰਦੇ ਨੇ, ਡਰਾਈ ਫਰੂਟ ਦੇ ਦੋ ਤੇ ਓ, ਸੁੱਖੀ ਉਹ ਦੇ ਦੋ, ਨਮਕੀਨਾ ਦੇ ਦੋ, ਬਿਸਕੁਟ ਦੇ ਦੋ। ਨਮਕੀਨ, ਬਿਸਕੁਟ, ਹੁਣ ਐਹ ਚੱਲਦੇ ਨੇ, ਕੋਈ ਮਿਠਾਈ ਦੇ ਕੇ ਖਾ ਸਾਡੇ ਟਾਈਮ ਤੇ ਕਿ ਪਾਪਾ ਜੀ ਆਉਂਦੇ ਸੀ ਹੈਂ ਮਿਠਾਈਆਂ ਦੀ ਪਰਾਤਾਂ ਭਰੀਆਂ ਹੁੰਦੀਆਂ ਸੀ? ਜਦੋਂ ਲੈ ਕੇ ਆਉਂਦੇ ਸੀ ਦੀਵਾਲੀ ਤੇ, ਹੈਂ, ਹੁਣ ਕੀ ਹੈਗਾ ਹੁਣ ਤਾਂ ਬਸ ਸਾਰੀ ਚੀਜ਼ਾਂ ਮਿਲਾਵਟ ਹੀ ਮਿਲਾਵਟ ਕਹਿੰਦੇ ਨੇ, ਐਹ ਵੀ ਮਿਲਾਵਟ ਹੈ ਉਹ ਵੀ ਮਿਲਾਵਟ।
ਮਿਲਾਵਟ, ਮਿਲਾਵਟ ਤੇ ਅੱਜ ਕੱਲ ਨਾਲ ਮਿੱਠਾ ਖਾ ਕੇ ਨੀ ਰਾਜੀ ਹੈਗੇ। ਅੱਜ- ਕੱਲ ਕਹਿੰਦੇ ਨੇ ਹਾਏ ਮਿੱਠਾ, ਆਏ ਹਾਏ ਮਿੱਠਾ, ਤੇ ਅੱਜ -ਕੱਲ ਬਸ। ਉਹੀ ਗਿਫਟ ਹੋ ਗਿਆ, ਨਮਕੀਨਾਂ ਦੇ ਪੈਕਟ ਹੋ ਗਏ, ਤੇ ਆ ਬਸ ਬਿਸਕੁਟ ਭੂਜੀਆ, ਮਤਲਬ ਉਹ ਪਹਿਲੇ ਵਰਗੀ ਰੌਣਕ। ਰੌਣਕ ਨੀ ਰਹੀ ਹੈਗੀ, ਪਟਾਕੇ ਤੇ ਪਟਾਕੇ ਗ ਤੇ ਬੈਨ ਲਾ ਦੇਣ
ਹਾਂਜੀ- ਹਾਂਜੀ, ਬਸ- ਬਸ ਨਾਲੇ ਹੁਣ ਮਿੱਠਾ ਕੋਈ ਖਾ ਕੇ ਵੀ ਹੈ, ਸਭ ਨੂੰ ਹੈਗੀ, ਮੈਨੂੰ ਸ਼ੂਗਰ ਹੈਗੀ ਐ? ਸਾਨੂੰ ਪ੍ਰੋਬਲਮ ਹੈਗੀ ਏ, ਸਾਨੂੰ ਮੋਟਾਪੇ ਦੀ ਪ੍ਰੋਬਲਮ ਹੈਗੀ ਏ ਹੁਣ ਮਿੱਠਾ ਖਾਂਦਾਈ ਕੋਈ ਨਹੀਂ, ਘੱਟੋ- ਘੱਟ ਸਭ ਕੋਈ ਸ਼ੂਗਰ ਛੱਡੀ ਹੀ ਜਾਂਦਾ ਬਸ।
ਹੁਣ ਉਹ ਨਹੀਂ ਹੈਗੀ। ਤੇ ਉਹ ਵੈਸੇ ਪਰਹੇਜ਼ ਕਰਦੇ ਆ ਕਿ
ਬਸ ਪਰਹੇਜ ਕਰਦੇ ਨੇ, ਨਾ ਕਿ ਮੋਟਾਪਾ ਵੀ ਨਾ ਨੇ ਬਿਮਾਰੀਆਂ ਹੈਗੀਆਂ ਨੇ ਮਿੱਠੇ 'ਚ ਭਾਬੀ ਮਿੱਠੇ 'ਚ ਬਿਮਾਰੀਆਂ ਨੇ, ਡੋਕਟਰ ਤਾਂ ਮਨਾ ਕਰੇਗਾ ਹੀ ਕਰੇਗਾ। ਫੇਰ ਬੰਦੇ ਵੀ ਸਮਝਦਾਰ ਹੋ ਗਏ ਨੇ ਅੱਜ ਗਲਤ, ਪਹਿਲੇ ਲੋਕੀ ਖਾ ਲੈਂਦਾ ਸੀ, ਸਾਡੇ ਵੱਡੇ ਹੁੰਦੇ ਸੀ ਖਾਂਦੇ ਸੀ ਮਿੱਠਾ। ਦੁਨੀਆਂ ਭਰ ਦਾ, ਇਡੀ- ਇਡੀ ਗੁੜ ਗੁੜ, ਦੀ ਰੋਹੜੀਆਂ ਖਾ ਜਾਂਦੇ ਸੀ ਰੋਟੀਆਂ ਦੇ ਨਾਲ ਹੁਣ, ਹੁਣ ਕੋਈ ਖਾਂਦਾ ਗੁੜ ਦੀ ਰੋਹੜੀਆਂ ਰੋਟੀਆਂ ਨਾਲ।
ਨਾ- ਨਾ ਮੈਂ ਵੀ ਤੇ ਕਹਿ ਰਹੀ ਆਂ।
ਕਿੰਨੀ ਲੱਸੀ ਦੇ ਅ ਗਿਲਾਸ ਭਰਨੇ ਤੇ ਨਾਸ਼ਤੇ ਹੋ ਜਾਂਦੇ ਸੀ? ਹੁਣ ਲੋਕੀ ਕੀ ਖਾਂਦਾ, ਉਹੀ ਆਪਣਾ ਮੱਖਣ ਬਾਜ਼ਾਰੀ ਅਮੂਲ ਦੀ ਟਿੱਕੀਆ ਲਿਆ- ਲਿਆ।
ਅੱਜ- ਕੱਲ ਜਿੰਨਾ ਪਰਹੇਜ ਕਰਦੇ, ਓਨਾ ਹੀ ਬੰਦਾ ਮਰਦਾ ਪਿਆ। ਅੱਜ, ਬਿਨਾ ਪਰਹੇਜ ਕੀਤੇ ਲੋਕੀ ਐਂ ਮਿੱਠਾ ਖਾ, ਆ ਕਰ, ਪਟਾਕੇ ਚਲਾ ਹੁਣ
ਬਸ, ਬਸ- ਬਸ -ਬਸ ਔਂਹਦਾ। ਹੁਨ, ਹੁਣ ਕੁਛ ਨੀ, ਹੁਨ ਤਾਂ ਬਸ- ਬਸ ਹੁਣ ਤਾਂ ਦੇਖ ਦਿਖਾਵਾ ਰਹਿ ਗਿਆ ਦੇਖ ਦਿਖਾਵਾ, ਸਾਰੇ ਤਾਰੇ। ਦੇਖ ਦਿਖਾਵਾ ਈ ਰੈ ਗਯਾ ਹੁਨ, ਪੈਲੇ ਹੋਲੀ ਹੁੰਦੀ ਸੀ ਹੋਲੀ ਵੇਖੀਏ ਹੋਲੀ ਹੋਂਦੀ ਸੀ ਪੈਲੇ ਸਾਰੇ ਮੇਲ ਕੇ ਖੇਡਦੇ ਸੀ ਹੁਣ, ਹੋਲੀ ਤੋਂ ਕੋਈ ਕੈਂਦਾ ਮੇਰੇ ਘਰ ਵਿੱਚ ਪੈਰ ਵੀ ਨਾ ਰੱਖੋ ਮੇਰਾ ਘਰ ਗੰਦਾ ਹੋ ਜਾਏਗਾ, ਮੇਰੇ ਬੱਚਿਆਂ ਨੂੰ ਨਾ ਲੱਗਾ ਓਨੂੰ ਲੋਕੀ ਘੁੰਮਣ ਜਾਂਦੈ ਕੋਈ ਪਹਾੜਾਂ ਚ, ਕੋਈ ਵੈਸ਼ਨੋ ਦੇਵੀ ਕੋਈ ਕਿੱਥੇ ਕੋਈ ਕਿੱਥੇ ਹੁਣ ਲੋਕ ਕੈਂਦੇ ਅਸੀਂ ਹੋਲੀ ਮਨਾਈ ਹੀ ਨਾ ਕਰੇ ਆਪਣਾ ਸਾਫ-ਸੁਥਰੇ ਰਹੀਏ ਤਯੋਹਾਰਾਂ ਤੇ ਮਜਾਂ ਤਾਂ ਹੁਨ ਖਤਮ ਈ ਹੋ ਗਯਾ।
ਕੁੱਛ ਕੈਂਦੇ ਰੰਗਾਂ ਚ ਕੈਮੀਕਲ ਹੈਗੇ ਆ, ਸਾਡਾ ਫੇਸ
ਬਸ-ਬਸ-ਬਸ ਹੁਨ ਕੋਈ ਵੇਲਾ ਈ ਖੇਲਦੇ ਨੇ ਜੇੜੇ ਕੋਈ ਜੈਨਸ ਹੁੰਦੇ ਸ਼ੌਕੀਨ, ਹੋਰ ਕੌਣ ਖੇਲਦੈ ਯਾ ਰੀਲਾਂ ਬਣਾ ਲੈਂਦੇ ਨੇ ਫੇਸਬੁੱਕ ਤੇ ਹੁਨ ਓ ਰੀਲਾਂ ਬਣਾਣ ਦਾ ਸ਼ ਚਲੇਆ ਹੋਯਾ ਵੇ ਰੀਲਾ ਬਣਾ ਲ ਸ਼ੋ ਬਾਜੀਆਂ ਵਾਲੀ। ਕਲਰ ਲਗਾ ਲੋ ਸੁੱਖਾ ਜੇਆ ਤੇ ਰੀਲਾ ਬਣਾ ਲੋ। ਐ ਚੱਲਦਾ ਪਿਆ ਹੁਣ ਬਸ, ਹੁਣ ਸ ਪਕੌੜੇ ਐ ਰਾ ਸ਼ੁਰੂ ਤੋਂ ਪੈਲੇ ਰਾਤੀ ਸ਼ੁਰੂ ਹੋ ਜਾਨਾ ਬੱਚਿਆਂ ਨੇ ਗੁਬਾਰੇ ਫੁਲਾਨ ਬਾਲਟੀ ਬ ਕਿੰਨਾ ਕਰੇਜ ਹੁੰਦਾ ਸੀ ਪੈਲਾਂ, ਬੱਚਿਆਂ ਨੂੰ ਕਿੰਨਾ ਸ਼ੌਕ ਹੁੰਦਾ ਸੀ।
ਓਹੀ ਨਾ ਬਾਜ਼ਾਰਾਂ ਚ ਹੈਈਨੀ ਨਾ ਰੋਣਕ ਨਾ ਕੋਛ।
ਨਾ ਨਾ ਕਰਾ 'ਚ ਵੀ ਨੀਂ ਘਰਾਂ 'ਚ ਵੀ ਸਾਰ ਕੋਈ ਅਪਣੇ-ਅਪਣੇ 'ਚ ਹੈਗਾ। ਕਿ ਹਾਂ, ਅਸੀਂ ਜਿੱਦਾਂ ਹੁਣ ਜਨਰੇਸ਼ਨ ਆ ਗਈ ਨਾ ਓਸ ਹਿਸਾਬ ਨਾਲ ਵੇਖੋ ਅੱਗੇ ਪਤਾ ਨੀ ਕਿ ਹੋਣਾ। ਸਾਡਾ ਆਲਾ ਟਾਈਮ ਤਾਂ ਰੈ ਨੀਂ ਗਯਾ ਹੁਨ।
ਪੈਲੇ ਰਿਸ਼ਤੇਦਾਰ ਇੱਕ ਦੂਸਰੇ ਘਰ ਆਂਦੇ ਸੀ ਜਾਂਦੇ ਸੀ। ਮਿਨੀਗਾਂ, ਸਾਰੇ ਬਿਜੀ ਨੇ। ਬੱਚੇਆਂ ਦੀ ਪੜ੍ਹਾਈਆਂ, ਬੱਚੇਆਂ ਦੇ ਪੇਪਰ ਹੁੰਦੇ ਸੀ ਹੋਨ ਤੇ ਸਾਰਾ ਮੀਨਾ ਈ ਪੇਪਰ ਈਂ ਐ।
ਹਾਂ ਬਸ ਸਾਰਾ ਮੀਨੇ ਪੇਪਰ ਈ ਨੇ, ਸਈ ਗੱਲ ਐ। ਹਰ ਮਹੀਨੇ ਹੀ ਪੇਪਰ ਹੁੰਦੇ ਨੇ ਅੱਜ ਯੂਟੀ ਫਸਟ, ਪੀ ਯੂਟੀ ਸੈਕਿੰਡ, ਪੀ ਯੂਟੀ ਥਰਡ। ਫੇਰ ਫੇਰ ਹਾਫ ਯਰਲੀ, ਫਿਰ ਪੀਯੂ ਟੀ ਫਾਈਵ ਮਤਲਬ ਐਈਚੱਲਦਾ ਰੈਂਦਾ ਵਾ। ਪੇਪਰ ਖਤਮ ਹੁੰਦੇ ਕਦੋਂ ਨੇ?
ਹਾਂ-ਹਾਂ।
ਹੁਣ ਬੱਚੇ ਤਾਂ ਪ੍ਰੇਸ਼ਰ ਈ ਪ੍ਰੇਸ਼ਰ ਰੈਂਦਾ ਪੈਲੇ ਹੁੰਦੇ ਸੀ ਸਾਲੇ ਚ ਇੱਕ ਵਾਰੀ ਪੇਪ
ਬਸ ਬਸ ਓਹੀ ਇੱਕ ਵਾਰੀ ਕੱਚੇ ਪੇਪਰ ਹੋਣੇ, ਤੇ ਇੱਕ ਵਾਰੀ ਪੱਕੇ ਪੇਪਰ ਹੋਣੇ ਬਸ। ਤੇ ਬੰਦਾ ਚੱਲ ਬੱਚਿਆਂ ਨੂੰ ਲੈਕੇ ਨਿਕਲ ਜਾਂਦਾ ਸੀ ਵੀ ਚੱਲ ਘੁੰਮ ਫਿਰਈਏ ਚੱਲ ਪਿਆ ਟਿੱਕਾ ਲਾਈਏ, ਰੱਖੜੀ ਬੰਨ ਆਈਏ।
ਹਾਂਜੀ, ਅੱਜ-ਕੱਲ ਪੈਲੇ ਸਕੂਲਾਂ ਨੂੰ ਕੋਈ ਇੰਨੀ ਵੈਲਿਊ ਦਿੰਦਾ ਸੀ, ਸਕੂਲ ਸਾਡੇ ਕੀ ਕੈਂਦੇ ਸੀ ਮੰਮੀ-ਡੈਡੀ ਚਲੋ ਕੋਈ ਨ ਛੁੱਟੀ ਮਾਰ ਲੋੋ ਚਲੋ ਬਾਰਿਸ਼ ਆਈ ਛੁੱਟੀ ਮਾਰ ਲੋਓ, ਮੀਹ ਆਯਾ ਛੁੱਟੀ ਮਾਰ ਲੋ, ਚਲੋ ਅਸੀ ਚਲੋ ਘੁੰਮਣ ਚਲੀਏ। ਹੁਣ ਤਾਂ ਕੋਈ ਛੁੱਟੀ ਮਰਾ ਕੇ ਵੀਖਾਵੇ ਇੱਕ ਦਿਨ, ਕੋਈ ਛੁੱਟੀ ਮਾਰੇ ਬੱਚਾ ਤਾਂ ਕੋਈ ਹੋਮਵਰਕ ਨਈਂ ਦਿੰਦਾ ਅਪਨਾ। ਸਕੂਲ ਦਾ ਟੀਚਰਾਂ ਕੈਂਦੀਆਂ ਨੇ ਤੁਸੀਂ ਛੁੱਟੀ ਮਾਰੀ, ਤੁਸੀਂ ਹੁਣ ਅਪਨਾ ਵੇਖੋ ਖੁਦ, ਹ ਪੈਲੇ ਵਾਲਾ ਜਮਾਨਾ ਨੀ ਰੈ ਗਯਾ। ਸਾਡਾ ਮਾਨਾ ਸਈ ਹੈਗਾ ਸੀ। ਨੀਂ ਹੈਗਾ ਓ ਟਾਈਮ ਹੁਣ ਤਾਂ ਬਸ ਕੈਂਦਾ ਕਿ ਕੰਪੀਟੀਸ਼ਨ ਹੀ ਕੰ ਪਿਟਿਸ਼ਨ ਹੈਗਾ। ਤੁਸੀਂ ਕੇੜੀ ਵੀ ਫੀਲਡ ਚਲੇ ਜਾਓ ਕੰਪੀਟੀਸ਼ਨ ਪੈਲੇ ਹੈਗਾ ਸਕੂਲਾਂ ਚ ਕੰਪੀਟੀਸ਼ਨ, ਮਾਰਕੀਟ ਚ ਬਿਜਨਸ ਦਾ ਕੰਪੀਟੀਸ਼ਨ।
ਕੌਮਪਟੀਟਰਸ
ਖਰਾ ਚ ਵੀ ਕੋਂਪਟਟੀਸ਼ਨ, ਹਰ ਜਗਾ ਕੋਂਮਪਟੀਸ਼ਨ ਚੱਲਦਾ ਪ
ਲੋਹੜੀ ਨੂੰ ਵੀ ਵੇਖ ਲੋ ਲੋਹੜੀ ਕਿਵੇਂ ਘਰ-ਘਰ ਮੰਗਣ ਜਾਈਦੀ ਸੀ।
ਹਾਂ ਹੁਨ ਹੁਨ ਦੇਖੋ ਕੋਈ ਲੋਹੜੀ ਮੰਗਦਾ ਸ਼ਰਮ ਦੇ ਮਾਰੇ ਅਸੀਂ ਤੇ ਅਸੀਂ ਕਿਉਂ ਮੰਗਿਏ ਕਿਸੇ ਕੋਲ। ਸ਼ਰਮ ਆਂਦੀ ਅੱਜ ਕੱਲ੍ਹ ਦੇ ਬੱਚਿਆਂ ਨੂੰ ਪਹਿਲੇ ਐਦਾ ਹੁੰਦਾ ਸੀ ਕੋਈ।
ਹਾਂ ਹਾਂ ਉਹੀ ਨਾ ਕੰਜਕਾਂ ਤੇ ਕੰਜਕਾਂ ਹੀ ਨੀ ਲੱਭਦੀਆਂ ਨਿਕ
ਨਾ-ਨਾ ਨਾ-ਨਾ
ਦੱਸੋ ਇਹ ਹਾਲ ਹੈਗਾ ਜੇ।
ਬਸ ਮੈਂ ਕਿਹਾ ਦੇ ਦਿਨ ਤੁਹਾਰਾ ਦਾ ਤਾਂ ਹੁਨ ਮਜਾ ਉਹ ਨੀ ਰਹਿ ਗਿਆ। ਮਤਲਬ ਹੁਨ ਤੇ ਨਾਪ ਦੇ ਤਿਉਹਾਰ ਰਹਿ ਗਏ ਨੇ ਬਸ। ਫੋਰਮੈਲਟੀ ਸਹੀ ਗੱਲ ਹੈ ਫੋਰਮੈਲਟੀ ਰਹਿ ਗਈ ਹੈ ਉਹ ਵੀ ਥੋੜ੍ਹੀ ਬਹੁਤੀ। ਹੁਨ ਸਾਡੇ ਜੋ ਕਰਦੇ ਪਏ ਨੇ ਅੱਗੇ ਇਹ ਬੱਚੇਆਂ ਨੇ ਪਤਾ ਨਹੀਂ ਨੀ ਕੁਛ ਕਰਨਾ ਨਹੀਂ ਕਰਨਾ। ਜਿਹੜੇ ਵੱਡੇ ਹੁੰਦੇ ਪਏ ਨੇ ਅੱਗੇ ਬਸ। ਬਸ ਬਸ ਇਹ ਥੋੜਾ ਬੋਤ ਜਿਹੜਾ ਹੁਨ ਹੋ ਵੀ ਰਿਹਾ ਹੈ ਤਾਂ ਅਸੀਂ ਲੋਕ ਕਰ ਰਹੇ ਹਾਂ ਥੋੜਾ ਬਹੁਤ। ਵੀ ਉਹ ਅੱਗੇ ਦੀ ਆ ਬੱਚੇ ਨੇ ਕਿਸਨੇ ਕਰਨਾ ਪਹਿਲੇ ਹੁੰਦੇ ਸੀ ਮਾਂ ਪਿਓ ਘਰ ਦਾ ਸਿਖਾਂਦੇ ਸੀ ਇਹ ਕਰਨ ਇਹ ਇਹ ਹੈਗਾ ਇਹ ਪੁੱਤਰ ਦਾਨ ਪੁੰਨ ਕਰਨਾ ਇਸ ਦਿਨ ਇਹ ਵਰਤ ਰੱਖਣਾ ਹੁਨ ਕੋਈ ਸੁਨਦਾ ਅੱਜ ਕੁ ਕੁੜੀਆਂ ਕਰਦੀਆਂ ਈ ਨੀ ਕੁੜੀਆਂ ਵਿਆਹ ਕੇ ਆਉਂਦੇਆਂ ਨੇ ਅਸੀਂ ਮੰਨਦੇ ਹੀ ਨੀ ਹੈਗੇ ਹੁ ਹੁ।
ਨਾ ਨਾ ਨਾ ਹੁਨ ਤੇ ਅੱਗੋਂ ਵਰਤ ਵੁਰਤ ਕਿੱਥੇ ਵਰਤ ਵੁਰਤ ਅੱਜ ਕੱਲ ਕਰਵਾਚੌਥ ਦਾ ਵਰ
ਬਸ ਰੱਖਦੀਆਂ ਈ ਨੀ ਰੱਖਦੀਆਂ ਹੀ ਨੀ ਹੁਨ ਮਨਾ ਹੀ ਕਰ ਦਿੰਦੀ ਸਾਡੇ ਸ਼ਰੀਰ ਨੀ ਵਾਰਾ ਖਾਂਦੇ। ਸਾਡੇ ਸ਼ਰੀਰ ਨੀ ਵਾਰਾ ਖਾਂਦੇ ਏਦਾਂ ਹੀ ਕਹਿ ਦੇਂਦੀਆਂ ਨੇ। ਹਾਂ ਕਨਵਾ ਚੌਥ ਪਹਿਲੇ ਰੱਖੀ ਲਿਆ ਹੁਨ ਤਾਂ ਕੋਈ ਰੱਖ ਕੇ ਖੁਸ਼
ਸੀ ਤੇ
ਹੁਨ ਤਾਂ ਕਹਿੰਦੀਆਂ ਨੇ ਪਹਿਲਾਂ ਸਾਡੇ ਘਰ ਵਾਲੇ ਨਾਲ ਰੱਖ ਰੱਖਨਗੇ ਤਾਂ ਰੱਖਾਂਗੀਆ ਹੁਨ ਘਰ ਵਾਲੇ ਕਿੱਥੋਂ ਰੱਖਨ ਵਿਚਾਰੇ। ਐਹੀ ਤਾਂ ਗੱਲ ਏ ਨਾ ਘਰ ਵਾਲਿਆਂ ਨੂੰ ਰਖਾਦੀਆਂ ਨੇ।
ਰਖਾ ਲੋ।
ਹਾਂ ਘਰਵਾਲੇ ਨੂੰ ਰਖਾਦੀਆਂ ਨੇ ਤਾਈ ਤਾਂ ਕਰਕੇ ਹੁਨ ਫੈਸ਼ਨ ਆ ਗਿਆ ਨਾ ਲੈਣ ਮਲਬ ਕੋਈ ਕਹਿਣ ਸੁਣਨ ਵਾਲਾ ਨੀ ਰਹਿ ਗਿਆ ਕੁੜੀਆਂ ਨੂੰ- ਮਲਬ ਘੱਟੋ ਘੱਟ ਵਰਤ
ਕਿੰਨੀ ਹੁੰਦੀ ਨਾ ਪਤਾ ਚੱਲਦੀਆਂ ਵਿਆਹੀਆਂ ਕਿਹੜੀਆਂ ਤੇ ਕੁਆਰੀਆਂ ਕਿਹੜੀਆਂ।
ਹਾਂ ਸਹੀ ਕਹਿ ਰਹੇ ਓ ਤੁਸੀਂ ਸਹੀ
ਹਾ ਪਹਿਲੇ ਤੇ ਬਿੰਦੀ ਦਾ ਰਿਵਾਨ ਗਿਆ ਸੀ ਹੁਨ ਤੇ ਮੱਥੇ ਤੇ ਜਿਹੜਾ ਸੰਦੂਰ ਮਾੜਾ ਜਿਹਾ ਲਾ
ਹਾਂ ਹਾਂਜੀ ਹਾਂਜੀ ਹਾਂਜੀ ਬਸ ਚਲੋ ਭਾਬ ਵੀ ਕਹਿੰਨਾ ਕਿ ਅਸੀਂ ਅਸੀਂ ਤਾਂ ਉਹੀ ਹੈ ਨਾ ਆਪ ਸਾਡੇ ਵੱਡਿਆਂ ਨੇ ਜੋ ਸਿਖਾਇਆ ਅਸੀਂ ਚਲਾ ਰਹੇ ਆ ਅੱਗੇ ਬੱਚਿਆਂ ਦੀ ਮਰਜੀ ਹਾਂ ਅਸੀਂ ਤਾਂ ਕਰਨੀ ਏ ਹਾਂਜੀ।
ਜੈਦਾ ਕੀਤੀ ਜਾਂਦੀ ਅਪਨੀ ਇੱਜਤ ਅਪਨੇ ਹੁੰਦੀ ਆ ਟੋਕਾ ਟਾਕੀ ਕਰਾਂਗੇ ਤੇ ਫੇਰ ਆਪ
ਹਾਂਜੀ ਹਾਂਜੀ ਬਸ ਬਸ ਬਸ ਤੁਸੀਂ ਵੇਖ ਦੇਖ ਲਓ ਬਨਾ ਲੋ ਪ੍ਰੋਗਰਾਮ ਰੱਖੜੀ ਦਾ ਵੀਰ ਜੀ ਨੂੰ ਲੈ ਆਓ ਇੱਕ ਦਿਨ ਛੁੱਟੀ ਮਿਲ ਜਾਏਗੀ। ਤਾਂ ਗੱਲ ਕਰੋ ਉਹੰਦੇ ਨਾਲ।
ਹਾਂਜੀ ਚਲੋ ਕੋਈ ਨੀ ਕਾਰਦੇ ਆ ਕੋਸ਼ਿਸ਼ ਕਾਰਦੇ ਆ।
ਕੋਸ਼ਿਸ਼ ਕਰੋ ਤੁਸੀਂ ਆ ਜਾਓ ਇਸੀ ਬਹਾਨੇ ਬੜਾ ਟਾਈਮ ਹੋ ਗਿਆ ਤੁਹਾਨੂੰ ਆਏ ਹੋਏ ਇ
ਅੱਛਾੱ ਠੀਕ ਆ ਬਨਾਨੇ ਪਰੋਗਰਾਮ ਵੇਖਦੇ ਠੀਕ ਹੈ ਸਤਿ ਸ੍ਰੀ ਕਾਲ। ਸਤਿ ਸ੍ਰੀ ਕਾਲ ਜੀ।